ਹੈਲੋ-ਹੈਲੋ, ਹਾਂਜੀ। ਸਸਸ਼੍ਰੀ ਕਾਲ ਜੀ।
ਸਸੀ ਕਾਲ ਜੀ। ਕੀ ਹਾਲ ਚਾਲ?
ਵਧੀਆ, ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ। ਮੈਂ ਕੁਛ, ਕੋਲਡ ਹੋ ਗਿਆ ਜੀ।
ਅੱਛਾ-ਅੱਛਾ, ਅੱਛਾ-ਅੱਛਾ।
ਹਮ, ਹਾਂਜੀ ਬਸ ਰਾਤੀ ਜਿਆਦਾ ਠੰਢ ਲੱਗ ਕੇ, ਹੋਣੀ।
ਹਾਂਜੀ
ਰਾਤੀ ਜਾਦਾ ਠੰਢ ਲੱਗ ਗਈ ਹੋਨੀ।
ਅੱਛਾ- ਅੱਛਾ ਤੁਸੀਂ ਏਸੀ ਅੱਗੇ ਸੁੱਤੇ ਹੋਗੇ। ਬਿਲਕੁਲ ਅੱਗੇ- ਅੱਗੇ, ਅੱਛਾ-ਅੱਛਾ। ਇਕਦਮ ਡਾਇਰੈਕਟ ਹਵਾ ਲੱਗੇ ਹੋਏਗੀ ਨਾ, ਤਾਂ ਕਰਕੇ ਹੋਗੇ ਆ ਹੋਏਗਾ।
ਹਾਂਜੀ ਹਮ, ਪਰ ਹੋਰ ਛਿੱਕਾ ਆ, ਜਾਂਦੀਆਂ ਨੇ ਜਦੋਂ ਠੰਡ ਲੱਗ ਜਾਦੀ ਹਾਂਜੀ-ਹਾਂਜੀ ਸਭ ਵਧੀਆ ਜੀ ਤੁਸੀਂ ਦੱਸੋ!
ਸਭ ਵਧੀਆ, ਸਭ ਵਧੀਆ। ਇੱਕ ਦਮ ਸ਼ੁਕਰ ਐ। ਹਾਂਜੀ ਬਸ ਕੁਛ ਨੀ ਮੈਰੇ ਬਸ ਕੁਛ ਨੀ ਕੁਛ ਨੀ ਬਸ, ਬੇਟੇ ਨੂੰ ਨਵਾਨ ਨਹਿਲਾ ਕੇ ਬਸ ਹੁਣੇ ਫਰੀ ਹੋ, ਕੇ ਦਸ ਮਿੰਟ ਹੋਏ ਬੈਠੀ ਸੀਗੀ। ਹਾਂਜੀ।
ਅੱਛਾ ਜੀ।
ਹਾਂਜੀ, ਹਾਂਜੀ ਬਸ, ਗਰਮੀ ਇੱਕ ਤੇ ਹਾਂਜੀ, ਬਸ ਕਿਚਨ ਦਾ ਕੰਮ ਖਤਮ ਕਰਕੇ ਬੈ ਸੀ ਗੀ ਮੈਂ ਕਿਹਾ ਗਰਮੀ ਫਿਰ ਜ਼ਿਆਦਾ ਹੋ ਜੇਗੀ। ਹੁਮਸ ਹੁਮਸ ਹੋਈ ਹੋਈ ਹੈ।
ਅੱਛਾ ਜੀ।
ਹਾਂਜੀ।
ਹਾਂ ਗਰਮੀ ਤਾਂ ਹੈ ਹੀ ਬਹੁਤ ਜ਼ਿਆਦਾ ਹੈਗਾ, ਟਾਈਮ ਸਿਰ ਕੰਮ ਹੋ ਜਾਏ, ਤਾਂ ਵਧੀਆ ਗੱਲ ਐ।
ਹਾਂਜੀ-ਹਾਂਜੀ ਏ ਤੇ ਸਹੀ ਕਹਿ ਰਹੇ ਹੋ ਤੁਸੀਂ
ਹਮ ਹੋਰ ਬੱਚਾ ਕਿਹੜੀ ਕਲਾਸ ਚ ਹੋ ਗਿਆ ਵਾ?
ਬਸ ਹਲੇ ਤਾਂ, ਉਹਨੂੰ ਨਰਸਰੀ 'ਚ, ਹੀ ਹੈਗਾ ਹਲੇ ਤਾਂ ਇਸੀ ਸਾਲ ਪਾਇਆ ਉਹਨੂੰ ਸਕੂਲ ਮੈਂ!
ਅੱਛਾ, ਕਿਹੜੇ ਸਕੂਲ ਚ ਪਾਇਆ ਤੁਸੀ ਉਨੂੰ।
ਮੈਂ ਔਹਨੂੰ ਇਹ ਬਲੂਮਬਰ ਚ ਪਾਇਆ ਬਲੂਮਬਰ ਚ
ਅੱਛਾ-ਅੱਛਾ। ਸਹ ਤੇ ਮੈਂ ਸੁਣਿਆ, ਆਈ ਸੀ ਐ ਸੀ ਬੋਰਡ ਤੇ ਨੀ ਹੈਗਾ?
ਹਾਂਜੀ-ਹਾਂਜੀ ਆਈ ਸੀ ਐੱਸ ਈ ਹੈ ਆਈ ਸੀ ਐੱਸ। ਪੈਟਰਨ ਹੈ।
ਅੱਛਾ-ਅੱਛਾ ਕਿਉਂਕਿ ਜ਼ਿਆਦਾਤਰ ਬਹੁਤ ਘੱਟ ਹੁੰਦੇ ਨਾ, ਆਈ ਸੀ ਆਈ ਸੀ ਪੈਟਰਨ। ਹਾਂਜੀ ਜਾਤਰ ਸਾਰੇ ਸਕੂਲਾਂ ਚ ਮੋਸਟਲੀ ਸੀ ਬੀ ਐਸ ਈ ਹੁੰਦਾ ਵਾ।
ਹਾਂਜੀ-ਹਾਂਜੀ। ਨਹੀਂ ਔਹ ਡਿਫਰੈਂਟ ਹੈਗਾ ਪੈਟਰਨ ਨਾ ਉਹਨਾਂ ਦਾ।
ਹਾਂਜੀ
ਡਿਫਰੈਂਟ ਹੈਗਾ ਪੈਟਰਨ ਨਾ ਉਹਨਾਂ ਦਾ।
ਅੱਛਾ-ਅੱਛਾ ਛਾ ਹ ਇਹ ਅੱਛਾ ਨਹੀਂ ਮਤਲਬ ਹਰ ਇੱਕ ਸਿਟੀ ਚ ਬੋਤ ਘੱਟ ਆਈ ਸੀ ਏਸ ਈ ਸੀ ਬੋਰਡ ਹੁੰਦਾ ਵਾ। ਹਾਂ, ਇੱਥੇ ਮੇਰੇ ਖਿਆਲ ਦੋ, ਹੀ ਸਕੂਲ ਹੈਗੇ ਨੇ!
ਤੇ ਅੱਛਾ, ਹਾਂਜੀ-ਹਾਂਜੀ।
ਹਾਂਜੀ, ਬਸ ਚਲੋ ਵਧੀਆ ਹੈ। ਤੁਹਾਡਾ ਤੇ ਸੀ- ਬੀ -ਐੱਸ ਸੀ, ਨਾ ਮੇਰੇ ਖਿਆਲ
ਹਾਂਜੀ-ਹਾਂਜੀ, ਮੇਰਾ, ਸੀ -ਬੀ -ਐਸ -ਈ, ਸੀ ਇਸਕਾ ਬੀ ਬਨਾ ਰਹੀ।
ਅੱਛਾ ਜੀ।
ਹਾਂਜੀ-ਹਾਂਜੀ, ਬਸ-ਬਸ ਉਹਦਾ ਹੀ ਕੰਮ ਘਰ ਹੀ ਸੀਗੀ ਐਕਚੁਲੀ ਨਾ ਮੈਂ, ਉਹੀ ਮੈਂ ਤੁਹਾਨੂੰ ਕਹਿ ਰਹੀ ਸੀਗੀ। ਕਿ ਮਤਲਬ, ਐਜੂਕੇਸ਼ਨ ਇੰਨੀ, ਜ਼ਿਆਦਾ ਵਾਰਸਟ ਕਰ ਦਿੱਤੀ ਹੈ ਨਾ ਵਾਲਿਆਂ ਨੇ ਕਿ ਪੁੱਛੋ ਕੁਛ ਨਾ ਕਿ ਮਤਲਬ, ਤੁਸੀਂ ਸੋਚ, ਸੋਚ ਨਹੀਂ ਸਕਦੇ। ਕਿ ਮਤਲਬ, ਛੋਟੇ ਜਿਹੇ-ਛੋਟੇ ਜਿਹੇ ਬੱਚੇ ਨੂੰ, ਤੁਸੀਂ ਸ਼ੇਪਸ ਵਗੈਰਾ ਉਹਦੇ, ਚ ਦਿਖਾ ਮਤਲ ਮਤਲਬ, ਨਰਸਰੀ ਕਲਾਸ ਚ ਤੁਸੀਂ ਕਰਵਾ ਰਹੇ ਹੋ। ਕਲਰਸ ਵਗੈਰਾ ਹਾਂਜੀ, ਅੱਛਾ। ਹਾਂ, ਬਸ ਉਹ ਨੂੰ ਹੀ ਦੇਖਣਾ ਪੈਂਦਾ ਐ ਬਹੁਤ ਨਾ, ਫਿਊਚਰ ਵਾਸਟ ਕਰਨ ਵਾਸਤੇ ਫਿਰ ਹੁਣ ਮੈਂ ਸੋਚਦੀ ਹਾਂ ਕਿ ਉਹਨੂੰ, ਪਾਇਆ ਤੇ, ਫਿਰ ਕਿਉਂ ਨਾ, ਉਹਦੇ ਵੱਲ ਧਿਆਨ ਵੀ ਦਿੱਤਾ ਜਾਵੇ।
ਹਾਂਜੀ, ਹਾਂਜੀ ਸਹੀ ਗੱਲ ਐ ਜੀ।
ਹਾਂਜੀ-ਹਾਂਜੀ, ਬਾਕੀ ਲੈਟਰਸ ਵੀ ਕਰਵਾ ਰਹੇ ਨੇ, ਤੇ ਵਿੱਚੋ ਵਿੱਚੋ ਕਰਵਾ ਰਹੇ ਨੇ।
ਅੱਛਾ। ਨਹੀਂ, ਵਧੀਆ ਗੱਲ ਹੈ।
ਹਾਂਜੀ। ਹਾਂਜੀ-ਹਾਂਜੀ। ਹੋਰ ਤੁਸੀਂ ਸੁਣਾਓ? ਤੁਹਾਡਾ ਬੇਟਾ ਕਿਹੜੀ ਕਲਾਸ ਚ ਹੈ?
ਮੇਰਾ ਵੀ, ਬੇਟਾ ਫਸਟ ਵਿੱਚ ਹੋ ਗਿਆ ਵਾ। ਉਹਨੂੰ ਵੀ, ਹਾਂਜੀ ਛੁੱਟੀਆਂ ਪਈਆਂ ਹੋਈਆਂ ਨੇ।
ਹਾਂਜੀ ਉਹਨਾਂ ਦਾ, ਠੀਕ ਹੈ, ਸਿਲੇਬਸ ਠੀਕ ਹੈ?
ਹਾਂਜੀ- ਹਾਂਜੀ, ਉਹਨਾਂ ਦਾ ਸੀ- ਬੀ -ਐੱਸ -ਈ, ਆ।
ਅੱਛਾ- ਅੱਛਾ ਠੀਕ ਹੈ, ਨਹੀਂ, ਠੀਕ ਹੈ, ਮਤਲਬ ਮੈਂ ਕੀ, ਵਾਰ ਸੋਚਦੀ ਹਾਂ, ਕਿ ਮੈਂ ਕਿਤੇ ਗਲਤੀ ਤੇ ਨਹੀਂ ਕਰ ਦਿੱਤੀ।
ਪਰ, ਜੋ ਹੁੰਦਾ, ਬਹੁਤ ਵਧੀਆ ਹੁੰਦਾ ਵਾ। ਕਦੀ, ਕਦੀ ਕੁਛ ਗ਼ਲਤ ਨਹੀਂ‌‌ ਹੁੰਦਾ ਜੀ। ਬੰਦਾ, ਸੋਚਦਾ ਨਾ, ਮੇਰੇ ਨਾਲ ਏਦਾਂ ਹੋ ਗਿਆ ਵਾ। ਤਾਂ ਹੋਣਾ ਚਾਹੀਦਾ ਸੀ, ਪਰ ਐਸਾ ਕੁਛ ਨਹੀਂ ਹੈਗਾ ਜੀ।
ਹਾਂਜੀ- ਹਾਂਜੀ, ਇਹ ਤੇ ਗੱਲ, ਬਿਲਕੁਲ ਠੀਕ, ਕਹਿ ਰਹੇ ਹੋ ਤੁਸੀ।
ਹਾਂਜੀ।
ਹਾਂਜੀ, ਹੋਰ
ਬਸ, ਬਸ ਸਭ ਵਧੀਆ, ਫਸ -ਕਲਾਸ ਚਲ ਰਿਹਾ। ਬਸ ਵਧੀਆ ਕਿਤੇ ਗਏ ਨੀ, ਘੁੰਮਣ?
ਨਹੀਂ, ਬਸ ਗਏ ਸੀ ਨਾਨ ਮਤਲਬ, ਪੇਕੇ ਗਈ ਸੀ ਮੈਂ ਆਪਣੇ, ਨਾਨਕੇ ਗਿਆ ਸੀ, ਆਪਣੇ, ਬੇਟਾ ਤੇ, ਬਸ ਉਥੋਂ ਹੀ, ਉੱਥੇ ਹਾਂਜੀ।
ਨਾਨਕੇ ਈ ਜਾਂਦੇ ਨੇ, ਸਾਰੇ
ਹਾਂਜੀ -ਹਾਂਜੀ ਇਹ ਤੇ, ਗੱਲ ਕਿ ਠੀਕ ਕਿਹ ਰਹੇ ਹੋ, ਨਾਨਕੇ ਤੇ, ਗਰਮੀ ਦੀ ਛੁੱਟੀਆਂ ਚ ਤਾਂ, ਨਾਨਕੇ ਸਾਰੇ ਭੱਜਦੇ ਨੇ, ਦੇਖੋ ਜਦੋਂ ਆਪਾਂ ਛੋਟੇ- ਛੋਟੇ ਹੁੰਦੇ ਸੀ। ਆਪਾਂ, ਵੀ ਸਭ ਤੋਂ ਪਹਿਲਾਂ, ਨਾਨਕੇ ਹੀ ਭੱਜਦੇ ਸੀ। ਕੰਮ ਖਤਮ ਹੋ ਗਿਆ, ਤੇ ਬਸ ਕੱਪੜੇ ਪੈਕ ਕਰੋ ਤੇ ਆਪਣਾ, ਮੰਮੀ ਜਾਣਾ, ਕਦੋਂ ਜਾਣਾ, ਨਾਨੀ ਘਰ ਜਾਣਾ।
ਹਾਂ, ਮੈਨੂੰ ਵੀ ਅੱਜ ਯਾਦ ਆ ਗਿਆ, ਕਿ ਮੈਨੂੰ ਵੀ ਜਦੋਂ ਛੁੱਟੀਆਂ ਪੈਂਦੀਆਂ ਸੀ ਨਾ ਤੇ, ਜਿੰਨਾ ਕੰਮ ਉਹ ਲਿਖਣ ਦਾ ਦਿੰਦੇ ਸੀ, ਪਹਿਲੇ ਫਟਾਫਟ ਉਹ ਮੁਕਾਉਣਾ।
ਹਾਂਜੀ- ਹਾਂਜੀ।
ਤੇ, ਸਾਰਾ ਲਿਖਣ ਵਾਲਾ ਕੰਮ ਸਾਰਾ ਹੋਜੇ।
ਹਾਂਜੀ, ਬਸ ਉਹੀ ਗੱਲ ਹੈ, ਪਹਿਲੇ ਸਾਨੂੰ ਨਾ ਲਿਖਣ ਵਾਲਾ ਕੰਮ ਦਿੰਦੇ ਸੀ, ਕਰਸਿਵ ਰਾਈਟਿੰਗ ਗ ਹੋ ਗਈ, ਜਿਵੇਂ ਹਿੰਦੀ ਵਿੱਚ ਲਿਖ ਣਾ, ਹੋ ਗਿਆ, ਜਿਵੇਂ ਹੈਂਡ ਰਾਈਟਿੰਗ, ਅੱਜ ਕੱਲ ਤੇ ਸਾਰਾ ਕੰਮ ਹੀ, ਪੇਰੈਂਟਸ ਨੂੰ ਦੇ ਦਿੰਦੇ ਨੇ।
ਹਾਂਜੀ
ਬੱਚਿਆਂ ਲਈ ਤਾਂ ਕੋਈ, ਇੰਨੇ ਉਹ, ਮਤਲਬ ਉਹ ਇੰਨਾ ਨਹੀਂ ਹੁੰਦਾ ਕਿ ਬੱਚੇ ਕਰ ਸਕਣ। ਇਨਸਾਨ ਨੂੰ, ਕਰਨਾ ਸਾਨੂੰ ਹੀ ਪੈਂਦਾ ਹੈ
ਮਤਲਬ ਪਹਿਲੇ ਦੀ ਪੜ੍ਹਾਈ ਕੁਛ ਹੋ ਪਹਿਲੇ ਦੀ ਪੜ੍ਹਾਈ ਕੁਛ ਹੋਰ ਸੀ, ਹੁਣ ਦੀ ਪੜ੍ਹਾਈ ਕੁਛ ਹੋਰ ਹੈ।
ਹਾਂਜੀ- ਹਾਂਜੀ, ਇਹ ਤੇ ਸਹੀ ਕੇਹਾ ਤੁਸੀਂ ਬਿਲਕੁਲ ਬਸ ਜ਼ਮਾਨਾ ਵੀ ਬਦਲ ਗਿਆ
ਹਾਂਜੀ- ਹਾਂਜੀ ਪਹਿਲੇ ਸਾਰੇ ਗੌਰਰਮੈਂਟ ਸਕੂਲ ਚ ਹੀ ਪੜ੍ਹ ਕੇ, ਵੱਡੇ ਵੱਡੇ ਅਫਸਰ ਲੱਗ ਜਾਂਦੇ ਸੀ ਕੋਣ ਕਹਿੰਦੇ ਏ ਜੀ, ਵੱਡੇ ਸਕੂਲਾਂ ਚ ਪੜੋ ਆਪ, ਆਪ ਗਵਰਮੈਂਟ ਸਕੂਲ ਜਿਹੜਾ ਪੜ੍ਹੇਗਾ ਉਹ ਤੇ ਕੁਛ ਨੀ ਕਰੇਗਾ, ਵੱਡੇ ਸਕੂਲਾਂ 'ਚ ਪਾ ਪਾਓਗੇ। ਅੱਛੇ ਸਕੂਲ ਚ ਪਾਓਗੇ, ਨਾਮ ਵਾਲੇ ਸਕੂਲ ਚ ਪਾਓਗੇ, ਤਾਂ ਤੁਹਾਡਾ ਬੱਚਾ ਤਰੱਕੀ ਕਰੇਗਾ
ਬਲਕਿ ਮੈਂ ਤੁਹਾਨੂੰ ਇੱਕ ਗੱਲ ਕਵਾਂ, ਬਲਕਿ ਜਿੰਨੇ ਪੜ੍ਹਨਾ ਹੁੰਦਾ ਨਾ ਬ ਜਿਹੇ ਉਹ ਗੌਰਮੈਂਟ ਪੜ੍ਹ ਕੇ ਵੀ, ਆਪਣਾ ਕਹਿੰਦਾ ਫਿਊਚਰ ਬਣਾ ਲੈਂਦਾ।
ਹਾਂਜੀ
ਹਾਂ ਹਾਂ, ਇਗਜ਼ਾਮ ਵਗੈਰਾ ਦਿੰਦੇ ਨੇ, ਬੱਚੇ ਪੜ੍ਹਨ ਲਿਖਣ ਆਪਣਾ ਅੱਛ ਮਨ ਲਗਾ ਕੇ ਇਗਜ਼ਾਮ ਵਗੈਰਾ ਦੇਣ, ਜਿਹੜੇ ਵੀ ਆਪਣਾ ਚੱਲ ਰਹੇ ਨੇ। ਕਿਉਂ ਨਹੀ ਬਣਦਾ, ਬਣਦਾ ਬੱਚਾ ਜ਼ਰੂਰ ਸਕਸੈਸ ਹੁੰਦੀ ਹੈ, ਬੱਚੇ ਨੂੰ ਮਿਲਦੀ ਹੈ ਪਰ ਇਹ ਕਿ, ਬਸ ਅੱਜ ਕੱਲ੍ਹ ਜੋ ਜ਼ਮਾਨੇ ਦੇ ਹਿਸਾਬ ਨਾਲ ਨਾ ਫਿਰ ਲੋਕ ਸਟੇਟਸ ਦੇਖਦੇ ਨੇ, ਕਿ ਹਾਂ ਯਾਰ ਉਹ ਕੀ ਕਹੇਗਾ, ਕਿ ਮੈਂ ਆਪਣੇ ਬੱਚਿਆਂ ਨੂੰ ਗਵਰਮੈਂਟ ਸਕੂਲ ਚ ਪਾਇਆ
ਹਾਂਜੀ ਹਾਂਜੀ, ਬਸ ਸਟੇਟਸ ਦੇਖਦੇ ਨੇ ਅੱਜ ਕੱਲ ਦਾ
ਹਾਂ-ਹਾਂ ਉਹੀ ਕਹਿ ਰਹੀ ਆ ਮੈਂ ਤੁਹਾਨੂੰ ਸਟੇਟਸ ਬਸ ਟੈਕਨੋਲੋਜੀਆਂ ਵੱਧ ਗਈਆਂ ਨੇ, ਠੀਕ ਹੈ ਅੱਜ ਕੱਲ ਸਟੇਟਸ ਵੱਧ ਚੁੱਕੇ ਨੇ, ਪੈਸਾ ਹਰ ਇੱਕ ਕੋਲ ਖੁੱਲ੍ਹਲਾ ਹੈ, ਜਾਂ ਭਾਵੇਂ ਜੋ ਮਰਜ਼ ਜੀ ਕਰੋ। ਬਸ ਹੋਰ ਕੀ ਲੈਣਾ, ਹੋਰ ਕੀ ਚਾਹੀਦਾ, ਬੱਚਿਆਂ ਨੂੰ ਅੱਜ ਕਲੋ ਬ ਛੋਟੇ ਛੋਟੇ ਬੱਚੇ ਨੇ, ਉਹਨਾਂ ਨੂੰ ਬੁਲਟ ਚਲਾਣੀ ਆਉਂਦੀ ਹੈ ਜੀ, ਸਾਡੇ ਸਾਡੇ ਕੋਲ ਤੇ ਸਾਈਕਲ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਹੁੰਦੀ ਸੀਗੀ
ਹਾਂਜੀ ਸਹੀ ਗੱਲ ਹੈ ਜੀ
ਸਾਈਕਲ ਚਲਾਣੀ ਹੈ, ਪਹਿਲਾਂ ਤੁਹਾਨੂੰ ਪਤਾ ਉਹਦੇ ਪੰਜ ਰੁਪਏ ਦੇ ਹਿਸਾਬ ਨਾਲ, ਦੋ ਰੁਪਏ ਦੇ ਹਿਸਾਬ ਨਾਲ ਸਾਈਕਲ
ਚਲੋ ਛੋਟੇ ਬੱਚੇ ਨੂੰ ਫੋਨ ਚਲਾਣੇ ਆਦੇ, ਸਾਨੂੰ ਤੇ ਗਿਆਰਵੀਂ ਬਾਰਵੀਂ ਤੱਕ ਤੇ ਪਤਾ ਹੀ ਨਹੀਂ ਸੀ ਹੂੰ।
ਹਾਂ- ਹਾਂ -ਹਾਂ -ਹਾਂ ਸਹੀ ਕਹਿ ਰਹੇ ਹੋ, ਅਹ ਆਪ ਪਹਿਲੇ ਵ ਜ਼ਮਾਨੇ ਚ ਤੁਹਾਨੂੰ ਪਤਾ ਸਾਈਕਲ ਵੀ ਮਿਲਦੀ ਹੁੰਦੀ ਸੀ ਕਿਰਾਏ ਤੇ, ਮਤਲਬ ਦੋ ਦੋ ਜਾਂ ਪੰਜ ਰੁਪਏ, ਇੰਨੇ ਚੱਕ ਮਤਲਬ ਤੁਸੀਂ ਚਲਾ ਕੇ ਲੈ ਆਣਾ। ਸਾਡੇ -ਸਾਡੇ ਉੱਥੇ ਮਿਲਦੀ ਸੀਗੀ, ਆਪਾਂ ਕਈ ਵਾਰੀ ਜੇ ਮੈਂ ਪੰਜਾਬ ਜਾਂਦੇ ਸੀ ਨਾ ਅੰਬਰ ਸਰ ਉਹ ਉੱਥੇ ਅਸੀਂ ਲੈ ਕੇ ਵੀ ਆਉਂਦੇ ਸੀਗੇ, ਮਤਲਬ ਕਿ ਉਹਨੂੰ ਕਹਿਣਾ ਪੰਜ ਰੁਪਏ ਵਜ ਹਿਸਾਬ ਨਾਲ ਮੈਂ ਇੰਨੀ ਦੇਰ ਚਲਾਣੀ ਆ, ਤੇ ਇੰਨੀ ਦੇਰ ਚਲਾ ਕੇ, ਉਹਨੂੰ ਵਾਪਿਸ ਦੇ ਆਨੀ, ਦੇਖਲੋ ਇੰਨਾ ਫੈਥ ਹੁੰਦਾ ਸੀਗਾ, ਕਿ ਦੁਕਾਨਦਾਰ ਦੇ ਵੀ ਦਿੰਦਾ ਸੀ। ਸੀਗੇ, ਹਾਂ ਬੱਚੇ ਚਲਾ ਕੇ ਵਾਪਿਸ ਦੇ ਦੇਣਗੇ
ਅੱਛਾ ਜੀ
ਉੱਥੇ ਬੜਾ ਟਰੈਂਡ ਸੀਗਾ, ਇਸ ਚੀਜ਼ ਦਾ ਨਾ, ਬਹੁਤ ਮਤਲਬ ਕਾਫੀ ਮਤਲਬ ਏਦਾਂ ਹੀ ਹੁੰਦਾ ਸੀਗਾ।
ਅੱਛਾ।
ਹਾਂਜੀ
ਪੰਜਾਬ ਦੇ ਲੋਕੀ ਛੇਤੀ, ਪੰਜਾਬ ਦੇ ਲੋਕੀ ਪੰਜਾਬ ਦੇ ਲੋਕੀ ਛੇਤੀ ਵਿਸ਼ਵਾਸ ਕਰ ਲੈਂਦੇ ਨੇ।
ਹਾਂਜੀ-ਹਾਂਜੀ ਨਾਲੇ ਪਹਿਲੇ ਫੇਤ ਹੁੰਦਾ ਸੀ ਨਾ ਅੱਜ ਕੱਲ ਹੈ ਨੀ ਅੱਜ ਕੱਲ ਤੇ ਕੋਈ ਕਿਸੇ ਤੇ ਨਹੀਂ ਕਰਦਾ।
ਹਾਂਜੀ
ਬਸ ਇਹੀ ਗੱਲਾਂ ਰਹਿ ਗਈਆਂ ਨੇ ਹੋਰ ਤੇ
ਹੂੰ-ਹੂੰ ਸਹੀ ਗੱਲ ਸਹੀ ਗੱਲ ਜੀ।
ਹਾਂਜੀ
ਹੋਰ ਪਿੱਛੋਂ ਬੇਟੇ ਦੀ ਆਵਾਜ਼ਾਂ ਆ ਰਹੀ ਹੈ ਪਿੱਛੋਂ ਬੇਟੇ ਦੀ ਆਵਾਜ਼ਾਂ ਆ ਰਹੀਆਂ ਨੇ। ਕੀ ਕਹਿ ਰਹੇ।
ਹਾਂ ਹਾਂਜੀ ਨਹੀਂ ਬਸ ਉਹ ਨਾ ਛੁੱਟੀਆਂ ਤੁਹਾਨੂੰ ਪਤਾ ਘਾਰ ਹੀ ਨੇ। ਬਸ ਕਦੀ ਇਧਰ ਘੁੰਮ ਕਦੀ ਉੱਧਰ ਘੁੰਮ ਕਦੀ ਇਹ ਐਕਚੁਲੀ ਨਾ ਮਿੱਟੀ ਬਹੁਤ ਖਾਂਦਾ ਮੈਂ ਵੀ ਤੁਹਾਨੂੰ ਪੁੱਛ
ਦਾਦਾ ਦਾਦੀ ਕੋਲੋ ਭੇਜੋ ਉਧਰ ਕੱਠੇ ਹੀ ਬੈਠੇ ਹੋਣੇ ਨੇ।
ਬਸ ਉਹ ਮਿੱ ਉਹ ਮੰਮੀ ਐਕਚੁਲੀ ਕੰਮ ਕਰਦੇ ਪਏ ਸੀਗੇ ਥੋੜਾ ਆਪ ਮੇਰੇ ਖਿਆਲ ਸ਼ਰਟਾਂ ਸ਼ਰਟੋਂ ਨਾ ਉਹ ਕਰਦੇ ਨੇ ਨਾ ਤੁਰਪਾਈ ਵਗੈਰਾ ਘਰ ਬੈਠੇ ਕੱਠੇ ਫਰੀ ਹੁੰਦੇ ਨੇ ਕਹਿੰਦੇ ਚਲੋ ਆਪਣੇ ਦੋ ਥੋੜਾ ਬਹੁਤ ਕੰਮ ਹੀ ਨਿਕਲ ਜਾ ਕਰੇਗਾ। ਤੇ ਬਸ ਫਿਰ ਡੈਡੀ ਉਦੋਂ ਡੈਡੀ ਐਕਚੁਲੀ ਠੀਕ ਨਹੀਂ ਹੈਗੇ। ਬਈ ਥੋੜਾ ਉਹਨਾ ਦੀ ਨਾ ਪ੍ਰੋਬਲਮ ਹੋ ਰਹੀ ਹੈ। ਆ ਇਹਦੇ ਪਾਪਾ ਡਿਊਟੀ ਤੇ ਔਫਿਸ ਹਾਂਜੀ-ਹਾਂਜੀ ਫਿਰ ਮੈਂ ਹੀ ਹੁਣ ਕੀ ਕਰਾਂ। ਉਹਨਾਂ ਕੋਲੋ ਉੱਪਰ ਨਹੀਂ ਆਇਆ ਜਾਂਦਾ ਬਾਰ-ਬਾਰ ਮੇਰੀ ਲੱਤਾਂ ਤੋਂ ਬੱਸ ਹੋ ਜਾਂਦੀ ਏ। ਕਦੀ ਆਪਣੇ ਹ ਉਹ ਉਹਨਾਂ ਨੂੰ ਬਸ ਉਹਨਾਂ ਦੇ ਨਾ ਓਪਰੇਸ਼ਨ ਹੋ ਹੋਏ ਨੇ ਦੋ ਤਿੰਨ ਤੇ ਉਹ ਨੂੰ ਨਾ ਪਹਿਲੇ ਟੀ ਵੀ ਦੀ ਪ੍ਰੋਬਲਮ ਸੀਗੀ। ਤੇ ਉਹ ਨਾ ਮਤਲਬ ਅੰਦਰੋਂ ਠੀਕ ਨੀ ਹੋ ਰਿਹਾ ਪਤਾ ਨੀ ਓਪਰੇਸ਼ਨ ਤਿੰਨ ਵਾਰੀ ਕਰਵਾ ਚੁੱਕੇ ਨਾ ਬਟ ਸ ਸਕਸੈਸਫੁਲ ਕਿਸੇ ਵੀ ਓਪਰੇਸ਼ਨ ਚ ਨਹੀਂ ਮਿਲੀ ਹੁਣ ਫੇਰ ਉਹਨਾਂ ਦੇ ਅੰਦਰ ਜੋ ਖਾਂਦੇ ਪੀਂਦੇ ਨੇ ਨਾ। ਸਭ ਬਾਹਰ ਆ ਜਾਂਦਾ ਐਜ਼ ਇਟ ਇਜ਼ ਬਸ ਉਹ ਚੈੱਕ ਕਰਵਾਉਣਗੇ ਦੇਖਣਗੇ। ਹਾਂਜੀ-ਹਾਂਜੀ ਨਹੀਂ ਉਹ ਕਰਾਂਣਗੇ ਦੇਖਣਗੇ ਅੱਜ ਜਾਣਾ ਸੀਗਾ ਬਲਕਿ ਬਸ, ਉਹ ਫੇਰ ਅੱਜ-ਕੱਲ ਸੁਣਦੇ ਵੀ ਤੇ ਨੀ ਹੈਗੇ ਨਾ ਵੱਡੇ, ਬਸ ਅਪਣੇ ਜੋ ਉਹਨਾਂ ਨੂੰ ਕਿਆ, ਕਿਸਨੇ ਬਾਹਰ ਦੀ ਅੱਜ-ਕੱਲ ਜ਼ਿਆਦਾ ਸੁਣ ਲੈਂਦੇ ਨੇ ਬਾਹਰ ਵਾਲਿਆਂ ਦੀ, ਘਰ ਦੀ ਘਰ ਵਾਲਿਆਂ ਦੀ ਨੀ ਸੁਣ ਹੁੰਦਾ ਕੋਈ।
ਅੱਛਾ ਜੀ।
ਹਾਂਜੀ ਬਸ ਓਨਾਂ ਨੂੰ ਜਿਵੇਂ ਠੀਕ ਲੱਗੇ ਕਰਾ ਲੈਣਗੇ।
ਚਲੋ ਮੇਰੀ ਗੱਲ ਕਰਾਣਾ ਤੁਸੀਂ ਉਹਨਾਂ ਨਾਲ ਮੈਂ ਉਹਨਾਂ ਨੂੰ ਸਲਾਹ ਦੇਵਾਂਗਾ ਇੱਕ ਵਾਰੀ ਠੀਕ ਚਲੋ ਠੀਕ ਹੈ ਜੀ ਓਕੇ ਜੀ-ਓਕੇ ਜੀ-ਓਕੇ ਵਾਏ ਵਾਏ ਜੀ।
ਹ।